ਸਤਸ੍ਰੀ
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ? ਹੈ?
ਠੀਕ ਹੈ, ਤੁਸੀਂ ਸੁਣਾਓ ਕੀ ਕਰਦੇ ਪਏ ਸੀਗੇ?
ਬਸ ਭੈਣ ਜੀ ਫੋਨ ਚਲਾਂਦੀ ਪਈ ਸੀਗੀ ਤੁਹਾਡਾ ਫੋਨ ਆ ਗਿਆ। ਰਸੋਈ ਚ ਕੰਮ ਲੱਗੀ ਦੀ ਸੀਗੀ ਸੀ ਰਸੋਈ ਦੇ ਵਿੱਚ ਦਾਲ ਪਾਣੀ ਤਰਦੀ ਪਾਈ ਸੀ ਡਿਨਰ ਦੀ ਤਿਆਰੀ ਕਰਦੀ ਵੀ ਸੀ।
ਹਾਂਜੀ -ਹਾਂਜੀ, ਜ਼ਰੂਰੀ ਹੈ ਭੈਣ ਜੀ, ਡਿਨਰ ਦੀ ਤਿਆਰੀ ਕਰਨਾ ਵੀ ਕਿਹੜੀ। ਤੁਸੀਂ ਅੱਜ ਦਾਲ ਬਣਾਈ ਇਹ, ਕੇ ਸਬਜ਼ੀ ਬਣਾਈ ਕੋਈ? ਦਾਲ ਬਣਾਈ ਭੈਣ ਜੀ, ਕਿ ਸਬਜ਼ੀ ਬਣਾਈ ਕੋਈ ਤੁਸੀਂ?
ਹਾਂਜੀ।
ਹਾਂਜੀ, ਮੈਂ ਕਿਹਾ ਦਾਲ ਬਣਾਈ ਕੇ ਸਬਜ਼ੀ ਬਣਾਈ ਕੋਈ?
ਅਸੀਂ ਅਹ ਮੂੰਗੀ-ਧੋਤੀ ਦਾਲ ਬਣਾਈ ਐ।
ਅੱਛਾ, ਮੈਨੂੰ ਵੀ ਦੱਸੋ ਕਿੱਦਾਂ ਬਣਦੀ ਮੂੰਗੀ- ਧੋਤੀ ਦਾਲ?
ਮੂੰਗੀ-ਧੋਤੀ ਦਾਲ, ਪਹਿਲੇ ਦਾਲ ਨੂੰ ਭਿਓਂ ਦੋ ਅੱਧਾ-ਪੌਣਾ ਘੰਟਾ।
ਹਾਂਜੀ। ਭੈਣ ਜੀ, ਫੇਰ?
ਪਿਓ ਕੇ, ਤੇ ਫੇਰ ਉਹਨੂੰ ਕੀ ਕਹਿੰਦੇ ਨੇ? ਅੱਧਾ-ਪੌਣਾ ਘੰਟਾ ਭਿੱਜੀ ਰਹੇਗੀ, ਤੇ ਫੇਰ ਉਹਨੂੰ ਗੈਸ 'ਤੇ ਰੱਖ ਦੋ। ਫੇਰ ਉਹਨੂੰ ਵੇਖੀ ਜਾਓ, ਓਹਦੇ 'ਤੇ ਝੱਗ ਆਏਗੀ। ਝੱਗ ਉਹਦੇ 'ਚ ਨੂਨ ਪਾਓ, ਹਲਦੀ ਪਾਓ, ਪਾ ਕੇ ਧਰਦੋ। ਫਿਰ ਦਾਲ ਉੱਤੇ ਝੱਗ ਆਂਦੀ ਐ। ਉਹ ਝੱਗ ਲਾ-ਲਾ ਕੇ ਅਸੀਂ ਸੁੱਟੀ ਜਾਣੀ ਹੈ ਦਾਲ ਦੀ।
ਠੀਕ ਐ ਭੈਣ ਜੀ।
ਹਾਂਜੀ। ਤੇ, ਬਸ ਉਹਨੂੰ ਕਾੜੀ ਜਾਣਾ, ਕਾੜੀ ਜਾਣਾ, ਕਾੜੀ ਜਾਣਾ ਵੇ। ਤੇ ਜਦੋਂ, ਤਿਆਰ ਹੋਜੇ ਦਾਲ ਤੇ ਫੇਰ ਉਹਨੂੰ ਤੜਕਾ ਲਾ ਦੇਣਾ। ਜਦੋਂ ਤੜਕਾ ਲਾਣਾ ਤੜਕੇ ਦੇ ਵਿੱਚ ਅਸੀਂ ਦੇਸੀ ਘਿਓ ਦਾ ਤੜਕਾ ਕੋਈ ਤੇਲ ਦਾ ਵੀ ਲਾ ਲੈਂਦਾ ਅਸੀਂ ਦੇਸੀ ਘਿਓ ਦਾ ਈ ਤੜਕਾ ਲਾਈਦਾ ਵੇ। ਉਹਦੇ 'ਚ ਜੀਰਾ ਪਾਓ, ਲਸਣ, ਅਦਰਕ, ਮਿਰਚਾ ਕੁੱਟ ਕੇ ਪਾ ਦੋ। ਔਰ ਲਸਣ ਦਾ ਟੇਸਟ ਆਦਾ ਬਹੁਤ ਅੱਛਾ ਸਵਾਦ ਬਣਦਾ ਆ। ਫਿਰ ਪਿਆਜ ਪਾ ਕੇ ਉਹਨੂੰ ਚੰਗੀ ਤਰ੍ਹਾਂ ਭੁੰਨ ਲਓ। ਤੇ ਤੁਹਾਡਾ ਮਨ ਹੈਗਾ ਤੇ ਟਮਾਟਰ ਪਾ ਲੋ ਨਹੀਂ ਹੈਗਾ ਤੇ ਰਹਿਣ ਦੋ।
ਅੱਛਾ ਭੈਣ ਜੀ, ਠੀਕ ਐ। ਠੀਕ ਆ ਭੈਣ ਜੀ।
ਫਿਰ ਦਾਲ ਬੋਹਤ ਸੋਹਣੀ, ਉਹ ਹੋਣੀ ਏ ਕਾਲੀ ਆਲੀ।
ਅੱਛਾ-ਅੱਛਾ, ਹੋਰ ਭੈਣ ਜੀ। ਤੇ ਨਾਲ ਤੁਸੀਂ ਕੁਝ ਪੀਣ ਨੂੰ ਵੀ ਬਣਾਂਦੇ ਓ?
ਨਹੀ ਪੀਣ ਨੂੰ ਕੁਛ ਨੀ ਬਣਾਈ ਦਾ ਹੈਗਾ।
ਅੱਛਾ ਕੱਲਾ ਪਾਣੀਓ ਪੀਂਦੇ ਉਹ।
ਹਾਂ ਰੋਟੀ ਦੇ ਨਾਲ ਕੀ ਪੀਣ ਨੂੰ ਬਣਾਣਾ?
ਅੱਛਾ-ਅੱਛਾ ਭੈਣ ਜੀ।
ਹਾਂਜੀ।
ਹੋਰ, ਹੋਰ ਦੱਸੋ।
ਹੋਰ ਭੈਣ ਜੀ ਤੁਸੀਂ ਦੱਸੋ ਕਿੱਦਾਂ? ਹੋਰ ਤੁਸੀਂ, ਤੁਸੀਂ ਕੀ ਕਰਦੇ ਪਏ ਓ ਅੱਜ-ਕੱਲ੍ਹ ਭੈਣ ਜੀ?
ਭੈਣ ਜੀ ਕੁਛ ਨੀ ਮੈਂ ਤਾਂ ਥੋੜਾ ਨਾ ਡੀ- ਚ ਈ ਹੋਈ ਦੀ ਸੀ ਬਾਡੀ 'ਚ ਬੜਾ ਪਾਣੀ ਘੱਟ ਜਿਹਾ ਲੱਗਦਾ, ਵੈਸੇ ਮੈਂ ਪਾਣੀ ਪੀਣਾ ਸਟਾਰਟ ਕੀਤਾ ਭੈਣ ਜੀ।
ਅੱਛਾ-ਅੱਛਾ।
ਪਾਣੀ ਪੀਣਾ ਜ਼ਰੂਰੀ ਆ, ਬੋਡੀ ਲਈ ਨਾ ਹੈ ਹੈਲਥੀ ਰਹਿੰਦਾ ਬਾਡੀ। ਇਸ ਕਰਕੇ ਮੈਂ ਪਾਣੀ ਪੀਣਾ ਸ਼ੁਰੂ ਕੀਤਾ ਮੈਂ ਪਿੱਛੇ ਪਾਣੀ ਪੀਣਾ ਘੱਟ ਕਰਤਾ ਸੀ ਤੇ ਮੇਰੀ ਡੀਹਾਈਡ੍ਰੇਸ਼ਨ ਹੋ ਗੀ ਸੀਗੀ ਡਰਾਈਨੈਸ ਆ ਗੀ ਸੀ। ਫੇਸ ਤੇ, ਲਿਪਸ ਤੇ। ਤੇ ਇਸ ਕਰਕੇ ਮੈਂ ਫਿਰ ਪਾਣੀ ਪੀਣਾ ਸ਼ੁਰੂ ਕੀਤਾ, ਤੇ ਹੁਣ ਮੇਰੇ ਮੈਨੂੰ ਗਰਮੀ ਵੀ ਨਹੀਂ ਲੱਗਦੀ ਤੇ ਬੋਡੀ ਦਾ ਟੈਂਪਰੇਚਰ ਵੀ ਠੀਕ
ਹਾਂ, ਓਹੀਓ ਪਾਣੀ ਜ਼ਰੂਰ ਪੀਣਾ ਚਾਹੀਦਾ ਬੰਦੇ ਨੂੰ ਜ਼ਿਆਦਾ ਤੋਂ ਜ਼ਿਆਦਾ।
ਹਾਂਜੀ ਭੈਣ ਜੀ ਤੁਸੀਂ ਵੀ ਨਾ ਪਾਣੀ ਜ਼ਰੂਰ ਪੀੋਆ ਕਰੋ ਤੇ ਨਾਲ ਜਿੰਨਾ ਤੁਸੀਂ ਕੰਮ ਕਰਦੇ ਓ ਨਾ ਮੈਂ ਸੁਣਿਆ ਸੀਗਾ, ਤੁਸੀਂ ਜਿੰਨਾ ਕੰਮ ਕਰਦੇ ਓ ਨਾ ਓਨੀ ਤੁਸੀਂ ਰੋਟੀ ਵੀ ਖਾਇਆ ਕਰੋ, ਤੁਸੀਂ ਮੈਂ ਸੁਣਿਆ ਰੋਟੀ ਨੀ ਖਾਂਦੇ।
ਨਹੀਂ-ਨਹੀਂ ਖਾਈ ਦੀ ਭੈਣ ਜੀ ਰੋਟੀ ਰੋਟੀ ਤਾਂ ਬਗੈਰ ਅਸੀਂ ਜੀਅ ਸਕਨੇ ਆ। ਰੋਟੀ ਤਾਂ ਖਾਣੀ ਜ਼ਰੂਰੀ ਹੈ ਤੁਹਾਨੂੰ ਵੀ ਪਤਾ
ਭੈਣ ਜੀ ਮੈਂ ਸੁਣਿਆ ਤੁਸੀਂ ਆਪਣੇ ਉਹਦੇ ਨਾਲ ਨੀ ਖਾਂਦੇ। ਮਤਲਬ ਜਿੰਨਾ ਕੰਮ ਕਰਦੇ ਓ ਉਸ ਤੋਂ ਘੱਟ ਤੁਸੀਂ ਰੋਟੀ ਖਾਂਦੇ ਓ।
ਅੱਛਾ ਨਈ-ਨਈ ਭੈਣਜੀ ਜਿੰਨੀ ਕੁ ਭੁੱਖ ਉਸ ਹਿਸਾਬ ਨਾਲ ਖਾ ਲਈਦਾ ਵੇ। ਹੋਰ ਭੈਣ ਜੀ ਤੁਸੀਂ ਸੁਣਾਓ ਕੋਈ ਨਵੀਂ ਤਾਜ਼ੀ ਹੋਰ ਤੁਸੀਂ ਕ
ਭੈਣ ਜੀ ਅੱਜ ਤੁਹਾਡੀੇ ਉੱਥੇ ਕਿੱਦਾਂ ਦਾ ਮੌਸਮ ਸੀਗਾ?
ਹੈਲੋ!
ਤੁਹਾਡੇ ਉੱਥੇ ਕਿੱਦਾਂ ਦਾ ਮੌਸਮ ਸੀ ਅੱਜ?
ਅੱਜ ਬੋ ਗਰਮੀ ਸੀ ਭੈਣ ਜੀ ਸਾਡੇ ਇੱਥੇ।
ਅੱਛਾ ਭੈਣ ਜੀ ਜਾਦਾ ਈ ਗਰਮੀ ਲੱ ਦੀ ਮੈਨੂੰ ਬਾਰ ਆ ਇੱਥੇ ਵੀ ਬੜੀ ਗਰਮੀ ਹੋਈ ਦੀ ਭੈਣ ਜੀ।
ਹਾਂ ਕੱਲ ਪਰਸੋਂ ਜੇ ਹੋਏ ਸਨ ਮਾੜੇ ਜੇ ਕੱਲ੍ਹ ਵੀ ਗਰਮੀ ਸੀ ਧੁੱਪ ਸ ਚੜੀ ਦੀ ਸੀ ਅੱਜ ਵੀ ਬੜੀ ਗਰਮੀ ਸੀ ਬੜੀ ਕ ਆਲੀ ਧੁੱਪ ਚੜੀ ਦੀ ਸੀ ਬਾਰ।
ਹਾਂਜੀ ਭੈਣ ਜੀ।
ਹਾਂਜੀ ਭੈਣ ਜੀ।
ਧੁੱਪ ਐ ਫੇਰ ਓ ਨਾ ਹੋਰ ਗਰਮੀ ਲੱਗਦੀ ਨਾਲੇ ਜੈ ਬਾਰ ਨੀ ਰੈਣਾ ਚਾਈਦਾ ਵੈਦਰ ਫੋਰਕਾਸਟ ਵ ਲੇ ਅਲਰਟ ਕਰ ਦਿੰਦੇ ਆ ਕੀ ਏਨੇ ਤੋਂ ਏਨੇ ਵਜੇ ਤੁਸੀਂ ਬਾਰ ਨਾ ਨਿਕਲਿਆ ਹਰ ਇੱਕ ਸੀਜ਼ਨ ਦੀ ਵੈਸੇ ਆਪਣੀ ਬਿਊਟੀ ਹੁੰਦੀ ਆ। ਪਰ ਆ ਗਰਮੀ ਆਲਾ ਮੌਸਮ ਬੜਾ ਈ ਜਾਦਾ ਘਟੀਆ ਲੱਗ
ਹਾਂਜੀ- ਹਾਂਜੀ ਓ ਗਰਮੀ ਬਰਦਾਸ਼ ਨੀ ਹੁੰਦੀ ਅੱਜ ਕੱਲ ਦੇ ਬ ਚਿਆਂ ਕੋਲੋਂ ਬਰਦਾਸ਼ ਨੀ ਹੁੰਦੀ ਮਾੜੀ ਜੀ ਬੱਤੀ ਚਲੇ ਜਾਂਦੀ ਐ ਤਾਂ ਕਲਪਣ ਲੱਗ ਜਾਂਦੇ ਨੇ। ਪਾਪਾ ਹੁਣੇ ਫੋਨ ਕਰੋ ਬਿਜਲੀ ਵਾਲੇ ਨੂੰ ਹੁਣੇ ਫੋਨ ਕਰੋ ਬਿਜਲੀ ਵਾਲੇ ਨੂੰ।
ਹਾਂਜੀ-ਹਾਂਜੀ ਭੈਣ ਜੀ ਫਿਰ ਓ ਤਾਂ ਕਰਨਾ ਬਣਦਾ ਈ ਆ ਨਾ ਫਿਰ ਬਿਜਲੀ ਵਾਲੇ
ਨਈ-ਨਈ ਫੇਰ ਹੁਣ ਬ ਬਿਜਲੀ ਹੁਣ ਫਾਲਟ ਪੈ ਜੇ ਕਈ ਵਾਰੀ ਲੰਬਾ ਪੈ ਜਾਂਦਾ ਵੇ ਹੁਣ ਚ ਮੇਰਾ ਪਾਪਾ ਥੋੜੇ ਨਾ ਬਿਜਲੀ ਵਾਲਾ ਬਣ ਜੇਗਾ। ਹੁਣ ਲਾਈਟ ਆਂਦੀ ਆਏ ਬੱਚੇ ਮੰਨਦੇ ਈ ਨੀ ਹੈਗੇ।
ਹੂੰ ਹਾਂਜੀ ਭੈਣ ਜੀ ਸਈ ਗੱਲ ਕਈ ਤੁਸੀਂ।
ਹਾਂਜੀ ਭੈਣ ਜੀ ਹੋਰ ਭੈਣ ਜੀ ਤੁਸੀਂ ਸੁਣਾਓ ਤੁਹਾਡੇ ਅੱਜ ਕੇਸ਼ਨ ਕਿੱਦਾਂ ਚੱਲਦੀ ਪਈ ਐ ਅੱਛੀ ਚੱਲਦੀ ਪਈ ਐ?
ਸਈ ਚੱਲਦੀ ਪੀ। ਬਸ ਥੋੜਾ ਈ ਟੈਮ ਰੈ ਗਿਆ ਫੇਰ ਆਪਾਂ ਵੀ ਜੋਬ-ਜੂਬ ਲੱਭਣ ਜਾਵਾਂਗੇ ਏਧਰ। ਉੱਧਰ ਵਧੀਆ ਫਿਰ ਕਮਾਈ ਹੋ ਜੇਗੀ ਕਰੀਅਰ ਬਣ ਜੇਗਾ ਸਾਡਾ ਵੀ ਭੈਣ ਜੀ।
ਐਜੂਕੇਸ਼ਨ ਵੀ ਬੋ ਜਰੂਰੀ ਐ। ਜੋਬ ਵਗੈਰਾ ਕਰ ਲੈਂਦਾ ਬੰਦਾ ਹੋਰ ਕੀ ਐ। ਆਪਣੀ ਓ ਹੁੰਦਾ ਆਪਣੇ ਸ ਸੈਲਫ ਹੋ ਜਾਂਦਾ ਹੋਰ ਕੀ।
ਹੋਰ ਕੀ ਭੈਣ ਜੀ ਫਿਰ ਟਾਈਮ ਮੈਨੇਜਮੈਂਟ ਵੀ ਕਰਨੀ ਆ ਜਾਂਦੀ ਐ ਨਾ ਬੰਦੇ ਨੂੰ। ਭੈਣ ਜੀ ਕਿਉਂਕੀ ਟਾਈਮ ਇੱਕ ਬੜੀ ਜ਼ਰੂ ਚੀਜ਼ ਆ ਸਾਨੂੰ ਉਨੂੰ ਮੈਨੇਜ ਕਰਨਾ ਚਾਈਦਾ ਹੁੰਦਾ ਆਪਣੀ ਜ਼ਿੰਦਗੀ ਚ। ਤੇ ਆਪਾਂ ਜੇ ਆਪਣੇ ਟਾਈਮ ਦੇ ਹਿਸਾਬ ਨਾਲ ਚੀਜ਼ਾਂ ਕਰਾਂਗੇ ਨਾ ਸ ਸਟਰੈੱਸ ਰਿਡਿਊ ਸ ਕਰੂਗਾ।
ਹੂੰ।
ਹੋਰ ਕੀ ਭੈਣ ਜੀ। ਇੱਕ ਨਾ ਏ ਗੁੱਡ ਹੈਬਿਟ ਹੁੰਦੀ ਟਾਈਮ ਬਚਾਣਾ ਅੱਛੀ-ਅੱਛੀ ਆਦਤ।
ਹਾਂਜੀ ਭੈਣ ਜੀ ਹਾਂਜੀ ਮੇਰੇ ਭੈਣ ਜੀ ਮੇਰੀ ਕੁੜੀ ਜਿੰਮ ਜਾਣਾ ਸ਼ੁਰੂ ਹੋਈ ਆ ਹੁਣ ਸਗੋਂ ਥੋੜੇ ਦਿਨ ਤੋਂ ਥੋੜੀ ਜੀ ਹੈਬਿਟ ਅੱਛੀ ਹੋ ਗਈ ਐ। ਪਰ ਵਿੱਚ ਕਈ ਵਾਰੀ ਲੇਟ ਉੱਠ ਜਾਂਦੀ ਐ। ਪਰ ਜਿਸ ਦਿਨ ਜਿੰਮ ਜਾਨਾ ਹੋਏ ਨਾ ਸਵੇਰੇ ਜਲਦੀ ਉੱਠ ਜਾਂਦੀ ਓ। ਫੇਰ ਓ ਸਈ ਡਾਇਟ ਲੈਂਦੀ ਏ।
ਹਾਂਜੀ ਭੈਣ ਜੀ ਓ ਤਾਂ ਫਿਰ ਲੈਨੀ ਜ਼ਰੂਰੀ ਹੁੰਦੀ ਐ ਨਾ ਸਈ ਡਾਈਟ। ਕਿਉਂਕਿ ਜੇ ਫਾਸਟ ਫੂਡ ਖਾਵਾਂਗੇ ਤਾਂ ਫਿਰ ਸਾਡੇ ਸਰੀਰ ਲਈ ਓ ਹੈਲਦ ਦੀ ਨੀ ਹੋਏਗਾ ਹੋਮ ਮੇਡ ਫੂਡ ਜਾਦਾ ਹੈਲਦੀ ਹੋਏਗਾ ਨਾ ਤੇ ਓ ਅੱਛੀ ਡਾਇਟ ਦਾ ਹਿੱਸਾ ਹੁੰਦਾ।
ਹਾਂਜੀ-ਹਾਂਜੀ, ਹੋਮ ਮੇਡ ਈ ਖਾਨਾ ਚਾਈਦਾ ਜਾਦਾਤਰ ਘਰ ਬਨ ਜਾਂਦੀਆਂ ਚੀਜ਼ਾਂ ਬੰਦਾ ਘਰ ਬਨਾ ਕੇ ਹਾਂ ਮੈਦੇ ਨੂੰ ਜਾਦਾ ਤੋਂ ਜਾਦਾ ਅਵੋਇਡ ਕਰਨਾ ਚਾਈਦਾ ਐ।
ਹਾਂਜੀ ਭੈਣ ਜੀ ਓ ਤਾਂ ਗੱਲ ਹੈਗੀ ਐ ਮੈਦੇ ਆਲੀ ਚੀਜ਼ਾਂ ਤਾਂ ਨੀ ਖਾਨੀਆਂ ਚਾਈਦੀਆਂ।
ਹਾਂਜੀ, ਹੈਲੋ। ਤੁਸੀਂ ਕੋ ਹੋਰ ਅ ਸੁਨੇਆ ਤੁਸੀਂ ਅਹ ਏ ਪੰਜਾਬ ਜਾਨਾ ਵੇ?
ਹਾਂਜੀ।
ਤੁਸੀਂ ਸੁਨੇਆ ਪੰਜਾਬ ਜਾਨਾ ਓ ਤੁਆਡੇ ਜੇੜੇ ਰਿਸ਼ਤੇਦਾਰ ਸੀ ਓਨਾਂ ਦੇ ਕੋਲ।
ਕਿੰਨਾ ਨੇ ਭੈਣ ਜੀ?
ਤੁਸੀਂ ਜਾਨਾ ਸੀ ਨਾ ਓ ਕੀ ਕੈਂਦੇ ਨੇ ਓ ਕੋਈ ਯੋਬ ਦੇ ਮਤਲਬ ਕਿ ਪ੍ਰੈਕਟਿਸ ਪ੍ਰੂਕਟਿਸ ਕਰਨ ਸੁਨੇਆ ਸੀ ਜਾਨਾ ਆ।
ਹਾਂਜੀ ਭੈਣ ਜੀ ਓ ਨਾ ਕੋਲਜ ਵੱਲੋਂ ਆਇਆ ਸੀ ਸਾਨੂੰ ਐਜੂਕੇਸ਼ਨ ਦਾ ਹਿੱਸਾ ਸਾਡੀ ਪੜ੍ਹਾਈ ਦਾ। ਕਿ ਥੋੜ੍ਹੀ ਜੀ ਪ੍ਰੈਕਟਿਸ ਕਰੋ ਅਪਨੇ ਜੋ ਆਪਨੀ ਆਪਾਂ ਅੱਗੇ ਕਰੀਅਰ ਬਿਲਡ ਕਰਨਾ ਨਾ ਜੋਬ, ਬ ਦਾ ਤੇ ਓ ਸਾਡੇ ਨੰਬਰ ਵਗੈਰਾ ਐਡ ਹੁੰਦੇ।
ਅੱਛਾ ਅੱਛਾ।
ਤੇ ਨਾਲੇ ਓਦਾ ਫੈਦਾ ਵੀ ਐ ਬੰ ਬੱਚੇ ਨੂੰ ਪਤਾ ਲੱਗਦਾ ਕਿੱਦਾਂ ਕੰਮ ਹੁੰਦਾ, ਕਿੱਦਾਂ ਨਈ ਸਾਰਾ ਸਮਝ ਆਨ ਕੱਲੀ ਪੜ੍ਹਾਈ ਕਰ ਕਰਕੇ ਬੱਚਾ ਜੋਬ ਨਈ ਨਾ ਸਿੱਖ ਜੋਬ ਦੇ ਕੰਮ ਨੀ ਨਾ ਸਿੱਖ ਸਕਦਾ ਓਨੂੰ ਬਾਰ ਵੀ ਪ੍ਰੈਕਟੀਕਲ ਹੋਨਾ ਚਾਈਦਾ।
ਭੈਣ ਜੀ ਫਿਰ ਓਥੇ ਕਿੱਥੇ ਰੈਂਦੇ ਓ, ਹੋਸਟਲ ਵਗੈਰਾ 'ਚ ਰੈਂਦੇ ਓ ਫਿਰ ਜਾ ਕੇ।
ਹਾਂਜੀ ਹਾਂਜੀ ਭੈਣ ਜੀ ਹੋਸਟਲ 'ਚ ਈ ਰੈਂਦੇ ਓਥੇ ਪੀ ਜੀ ਟਾਈਪਸ ਦੇ ਵਿੱਚ। ਤੇ ਰੋਟੀ ਇਨਕਲਊਡਡ ਈ ਹੁੰਦੀ ਐ ਭੈਣ ਜੀ, ਕੋਈ ਸਟਰੈਸ ਦੀ ਇੰਨੀ ਗੱਲ ਨੀ ਹੁੰਦੀ।
ਅੱਛਾ-ਅੱਛਾ, ਚਲੋ ਵਧੀਆ। ਜਾਨਾ ਵੀ ਜ਼ਰੂਰੀ ਐ ਹੂੰ। ਹਰ ਇੱਕ ਚੀਜ਼ ਕਰਨੀ ਜ਼ਰੂਰੀ ਐ ਲਾਈਫ 'ਚ।
ਹਾਂਜੀ ਭੈਣ ਜੀ
ਮੈਂ ਕੇਆ ਸਾਰੀਆਂ ਚੀਜ਼ਾਂ ਕਰਨੀਆਂ ਜ਼ਰੂਰੀ ਨੇ ਲਾਈਫ 'ਚ ਭੈਣ ਜੀ।
ਹਾਂਜੀ ਭੈਣ ਜੀ, ਓ ਤਾਂ ਗੱਲ ਹੈਗੀ ਐ। ਮੈਂ ਤਾਂ ਨਵੀਆਂ-ਨਵੀਆਂ ਚੀਜ਼ਾਂ ਵੀ ਸਿੱਖਨਾ ਚਾਵਾਂਗੀ। ਓ 'ਚ ਨਾ ਜੇੜੀ ਜੋਬ ਓਦੇ 'ਚ ਤਾਂ ਸਾਨੂੰ ਲੋਕਾਂ ਨਾਲ ਇੰਟਰੋਡਿਊਸ ਕਰਾਂਦੇ ਜਿੱਦਾਂ ਹਰ ਇੱਕ ਜੋਬ ਦੇ ਵਿੱਚ ਨਵੇਂ ਬੰਦੇ ਆਂਦੇ ਆ ਸਾਨੂੰ ਕਲਾਇੰਟਸ ਦੇ ਨਾਲ ਡੀਲ ਕਰਨਾ ਸਿਖਾਨਾਂਗੇ ਫਿਰ ਭੈਣ ਜੀ।
ਅੱਛਾ-ਅੱਛਾ ਓ ਕਲਾਇੰਟ ਦੇ ਨਾਲ ਗੱਲਾਂ ਵਗੈਰਾ ਕਰੋ ਤੁਸੀਂ। ਹਨਾ?
ਹਾਂਜੀ ਭੈਣ ਜੀ ਤਾਂ ਨਾ ਫੇਰ ਬੰਦਾ ਜਾਦਾ ਅੱਛੇ ਤਰੀਕੇ ਨਾਲ ਅਪਨੀ ਜੋਬ ਨੂੰ ਪਰਫੋਰਮ ਕਰ ਸਕ
ਹਾਂਜੀ-ਹਾਂਜੀ ਭੈਨ ਜੀ। ਨਈਂ ਓ ਨਵੇਂ-ਨਵੇਂ ਅਚੀਵਮੈਂਟ ਵੀ ਸਿੱਖਣੇ ਬੋਹ ਜਰੂਰੀ ਐ। ਨਵੀਆਂ-ਨਵੀਆਂ ਚੀਜ਼ਾਂ ਸਿੱਖਣੀਆਂ ਬੋਹ ਜਰੂਰੀ ਨੇ।
ਹਾਂਜੀ ਭੈਣ ਜੀ।
ਹਾਂਜੀ।
ਹੋਰ ਦੱਸੋ ਭੈਣ ਜੀ?
ਹੋਰ ਭੈਣ ਜੀ। ਅੱਛਿਆ ਤੁਸੀਂ ਕੱਪੜੇ ਕਿੱਥੇ ਸਵਾਂਦੇ ਓ ਭੈਣ ਜੀ ਫਿਰ?
ਹੈਲੋ ਭੈਣ ਜੀ।
ਭੈਣ ਜੀ ਕੱਪੜੇ ਕਿੱਥੋਂ ਸਵਾਂਦੇ ਓ ਤੁਸੀਂ?
ਭੈਣ ਜੀ ਕੱਪੜੇ ਨਾ ਮ ਕੱਪੜੇ ਸਵਾਨ, ਹਾਂਜੀ।
ਕੱਟ ਦੇਓ ਹੁਣ ਨਾ ਓ ਫੋਨ। ਭੈਣ ਜੀ ਚਲੋ ਠੀਕ ਐ ਮੈਂ ਕੰਮ ਕਰਨਾ ਇਆ ਹੁਣ।
ਠੀਕ ਐ ਭੈਣ ਜੀ ਓਕੇ।
ਓਕੇ, ਸਸ਼੍ਰੀ ਕਾਲ।